ਵਧੀਆ ਤੁਸੀਂ ਸੁਣਾਓ ਠੀਕ ਹੋ ਬਸ ਵਧੀਆ ਹੋਰ ਕੀ ਕਰਦੇਹੇ ਸੀ
ਬਸ ਸੋਣ ਦੀ ਤਿਆਰੀ ਕਰ ਰਹੇ
ਅੱਛਾ ਅੱਛਾ ਡਿਨਰ ਵਗੈਰਾ ਹੋ ਗਿਆ
ਹਾਂਜੀ ਹਾਂਜੀ ਹੋ ਗਿਆ ਡਿਨਰ
ਫੇਰ ਅੱਜ ਕੀ ਖਾਧਾ ਤੁਸੀਂ ਡਿਨਰ ਵਿੱਚ
ਅੱਜ ਅਸੀਂ ਡਿਨਰ 'ਚ ਬਣਾਈ ਸੀ ਦਾਲ ਚਣੇ ਦੀ ਨਾਲ ਰਾਈਸ।
ਅੱਛਾ, ਤੇ ਤੁਸੀਂ ਚਾਵਲ ਰਾਤੀ ਖਾ ਲੈਂਦੇ ਓ।
ਹਾਂਜੀ, ਅਸੀਂ ਖਾ ਲੈਣੇ ਆ। ਹਾਂਜੀ ਹਾਂਜੀ, ਤੁਸੀਂ ਨੀ ਖਾਂਦੇ। ਅੱਛਾ ਅਸੀਂ ਤੇ ਖਾ ਲੈਣੇ, ਦੇ ਆ ਰਾਤ ਦੇ ਟਾਈਮ ਵੀ ਖਾ ਲੈਂਦੇ ਹਾਂ ਦੁਪਹਿਰ ਦੇ ਟਾਈਮ ਮਤਲਬ ਦੁਪਹਿਰ ਦੇ ਟਾਈਮ ਜਾਂ ਰਾਤ ਦੇ ਟਾਈਮ ਦੋਨਾਂ 'ਚੋਂ ਇੱਕ ਟਾਈਮ ਖਾਂਦੇ ਆ
ਹਾਂਜੀ ਹਾਂਜੀ ਸਾਡੇ ਵੀ ਇਵੇਂ ਦੇ ਦੁਪਹਿਰ ਤੇ ਚੱਲ ਜਾਂਦੇ ਨੇ ਰਾਤੀ ਦੇ ਥੋੜੇ ਘੱਟ ਹੀ ਮਤਲਬ ਖਾਇ ਦਾ ਵੀ।
ਹਾਂਜੀ, ਗਰਮੀ ਐ ਨਾ ਬੱਚੇ ਨੀ ਖਾਂਦੇ ਰੋਟੀ ਫੇਰ ਚਾਵਲ ਬਣਾ ਲਈਏ ਨੇ। ਖੁਸ਼ ਹੋ ਕੇ ਖਾ ਲੈਂਦੇ ਨੇ।
ਹਾਂ, ਇਹ ਤੇ ਹੈ ਬੱਚੇ ਮੰਗਦੇ ਐ ਵੇਲੇ।
ਚਾਵਲ ਚਾਵਲ ਖ਼ੁਸ਼ ਹੋ ਕੇ ਖਾ ਲੈਂਦੇ ਨੇ ਨਾ। ਹਾਂਜੀ, ਬੱਚਿਆਂ ਕਰਕੇ ਬਣਾ ਲਈ ਦੇ ਨੇ।
ਹਾਂ ਮੈਂ ਸੁਣਿਆ ਸੀ ਭੈਣ ਜੀ ਤੁਹਾਡੇ ਉੱਥੇ ਸੂਟ ਬੜੇ ਸੋਹਣੇ ਮਿਲਦੇ ਨੇ। ਤੇ ਤੁਸੀਂ ਜਿਹੜੇ ਤੁ ਸੂਟ ਪਾਂਦੇ ਓ। ਔਨਲਾਈਨ ਲੈਂਦੇ ਹੋ ਜਾਂ ਮਤਲਬ ਅ ਔਫਲਾਈਨ ਹੀ ਲੈਂਦੇ ਹੋ।
ਅਸੀਂ ਤੇ ਔਨਲਾਈਨ ਵੀ ਲੈ ਲੈਣੇ ਆ ਤੇ ਮਤਲਬ ਔਫਲਾਈਨ ਵੀ ਲੈ ਲੈਣੇ ਆ। ਮਤਲਬ ਜਿਵੇਂ ਔਨਲਾਈਨ ਕੁਛ ਮਤਲਬ ਜਿਵੇਂ ਵਧੀਆ ਮਿਲ ਲੱਗੇ ਤਾਂ ਫਿਰ ਅਸੀਂ ਔਨਲਾਈਨ ਵੀ ਲੈ ਲੈਂਦੇ ਹਾਂ
ਅੱਛਾ ਅੱਛਾ, ਮਤਲਬ ਕਿਹੜੇ ਐਪ ਤੁਸੀਂ ਮੰਗਾਦੇ ਓ।
ਅਸੀਂ ਐਪ ਸਾਡੇ ਨਾ ਇੱਕ ਇੱਥੇ ਅੰਮ੍ਰਿਤਸਰ ਚ ਹੈਗੀ ਇੱਕ ਗੋਰੀ ਦੀ ਹੱਟੀ ਉਹ ਬਹੁਤ ਫੇਮਸ ਹੈਗੀ ਅਸੀਂ ਉੱਥੋਂ ਔਨਲਾਈਨ ਸੂਟ ਮਗਾਨੇ ਆ ਉਹ ਤੇ ਬੜੀ ਦੂਰ ਦੂਰ ਤੱਕ ਜਾਂਦੇ ਹਾ ਕੀ ਕਹਿੰਦੇ ਨੇ ਸਟੱਫ ਬਹੁਤ ਅੱਛਾ ਹੁੰਦਾ ਐ ਉਹਦੇ ਸੂਟਾਂ
ਫੈਬਰਿਕ ਮਤਲਬ ਫੈਬਰਿਕ ਵਿੱਚ
ਹਾਂਜੀ, ਫੈਬਰਿਕ ਹੁੰਦਾ ਉਹਦਾ
ਅੱਛਾ, ਜਿਵੇਂ ਅਸੀਂ ਕੱਟ ਪੀਸ ਲੈਣੇ ਹੋਏ
ਕੱਟ ਪੀਸ ਵੀ ਮਤਲਬ ਕੱਟ ਪੀਸ ਵੀ ਦੇ ਦਿੰਦੇ ਨੇ ਓ। ਕੱਟ ਪੀਸ ਵੀ ਦੇ ਦਿੰਦੇ ਨੇ ਹਾਂਜੀ ਅੰਮ੍ਰਿਤਸਰ ਤੇ ਬਹੁਤ ਹੀ ਹੈਗੀਆਂ ਨੇ ਨਾ। ਤੇ ਅਸੀਂ ਉੱਥੋਂ ਹੀ ਔਨਲਾਈਨ ਮਤਲਬ ਮੰਗਵਾ ਲੈਂਦੇ ਆ।
ਅੱਛਾ ਅੱਛਾ, ਤੁਹਾਡਾ ਲਿੰਕ ਹੋਏਗਾ ਉਹਨਾ ਦੇ ਨਾਲ ਹਨਾ
ਜੀ ਹਾਂਜੀ, ਹਾਂਜੀ ਉਹਨਾਂ ਨਾਲ ਸਾਡਾ ਲਿੰਕ ਹੈਗਾ ਹਾਂਜੀ। ਤੁਸੀਂ ਕਿਵੇਂ ਤੁਸੀਂ ਮੰਗਾਂਦੇ ਹੋ ਕੁਛ ਓਨਲਾਈਨ। ਅੱਛਾ ਅੱਛਾ, ਹਾਂਜੀ ਹਾਂਜੀ, ਹਾਂਜੀ ਹਾਂਜੀ, ਨਹੀਂ ਮੈਂ ਗੋਰੀ ਦੀ ਹੱਟੀ ਤੋਂ ਲਿੱਤੇ ਸੀ ਔਨਲਾਈਨ ਲ, ਤੇ ਸੀ ਤੇ ਕੁਛ ਆਫਲਾਈਨ ਵੀ ਲਿੱਤੇ ਸੀ ਮੈਂ। ਉੱਥੇ ਗਏ ਸੀ ਅਸੀਂ ਅੰਮ੍ਰਿਤਸਰ ਗਏ ਸੀ ਹਾਂਜੀ।
ਦੇਵਰ ਦਾ ਦੇਵਰ ਦੀ ਸ਼ਾਦੀ ਆ ਤੇ ਉਹਨਾਂ ਕਰਕੇ ਤੇ ਮੈਂ ਕ ਚਲੋ ਸ਼ੋਪ ਸੂਟ ਵਗੈਰਾ ਤੁਹਾਨੂੰ ਪਤਾ ਚਾਹੀਦੇ ਨੇ ਹਰ ਫੰਕਸ਼ਨ ਵਾਸਤੇ ਕੱੜੇ ਚਾਹੀਦੇ ਹੁੰਦੇ ਨੇ। ਤੇ ਮੈਂ ਕਿਹਾ ਕੁਛ ਅਲੱਗ ਹੀ ਹੱਟ ਕੇ ਕੁੱਛ ਮਿਲ ਜਾਏ ਅਲਗ ਅਲੱਗ ਜਗ੍ਹਾ ਤੋਂ ਲੈਦੀ ਏ ਵੈਸੇ। ਜ ਮੈਂ ਦਿੱਲੀ ਓ ਸ਼ੋਪਿੰਗ ਕਰਨੀ ਸੀ ਤੇ ਫੇਰ ਮੈਂ ਕਿਹਾ ਚਲੋ ਪੰਜਾਬ ਟਰਾਈ ਕਰਨੇ ਆ ਇੱਕ ਵਾਰੀ
ਹਾਂਜੀ- ਹਾਂਜੀ ਨਹੀਂ ਪੰਜਾਬ ਚ' ਬਹੁਤ ਅੱਛੇ ਕੱਪੜੇ ਮਿਲਦੇ ਆ।
ਹਾਂਜੀ। ਕਿਉਂਕਿ ਨਾ ਪੰਜਾਬੀ ਲੋਕ ਅੱਜ ਕੱਲ ਬਹੁਤ ਜਿਆਦਾ ਚੱਲਦਾ ਪੈਆ। ਹਰ ਕੋਈ ਪੰਜਾਬੀ ਲੋਕੀ 'ਚ ਹੀ ਪਾ ਰਹੇ ਨੇ।
ਹਾਂਜੀ- ਹਾਂਜੀ -ਹਾਂਜੀ।
ਹਾਂ, ਕਿਉਂਕਿ ਨਾ ਤੇ ਸਾਡੇ ਮਤਲਬ ਇਸ ਪਾਸੇ। ਜਿਵੇਂ ਸਲਵਾਰਾਂ ਤੇ ਹਨਾ। ਪਲਾਜ਼ੋ ਤੇ ਡਿਜ਼ਾਇਨ ਨ ਹੁੰਦੇ। ਉੱਥੇ ਵਰਕ ਵਗੈਰਾ ਸਭ ਮਿਲ ਜਾਂਦਾ ਹੈ।
ਹਾਂਜੀ ਹਾਂਜੀ, ਵਰਕ ਮਿਲਦੇ ਆ ਮੈਂ ਖੁਦ ਵਰਕ ਮਤਲਬ ਕਰਦੀ ਕਰਕੇ। ਸੂਟਾਂ ਤੇ ਕਈ ਕਈਆਂ ਨੂੰ ਫੈਬਰਿਕ ਹਾਂਜੀ।
ਅੱਛਾ, ਮਤਲਬ ਤੁਸੀਂ ਕਿਹੜਾ ਵਰਕ ਕਰ ਲੈਂਦੇ ਹੋ।
ਮੈਂ ਨੀਡਲ ਵਰਕ ਵੀ ਕਰ ਲੈਂਦੀ ਆ ਤੇ ਆਰੀ ਵਰਕ ਵੀ ਕਰ ਲੈਂਦੀ ਆ।
ਅੱਛਾ- ਅੱਛਾ। ਚਲੋ ਅੱਛਾ, ਫੇਰ ਤਾਂ ਤੁਸੀਂ ਹੈਂ ਫਿਰ ਤੇ ਮੈਂ ਵੀ ਤੁਹਾਡੇ ਕੋਲ ਇੱਕ ਹੋਰ ਵੀ ਕਰਵਾਵਾਂਗੀ। ਤੁਸੀਂ ਜਦੋਂ ਫ੍ਰਰੀ ਹੋਵੋਗੇ ਉਦੋਂ ਮੈਨੂੰ ਦੱਸਣਾ।
ਹਾਂਜੀ- ਹਾਂਜੀ ਕੋਈ ਨੀ, ਮੈਂ ਦੱਸਾਂਗੀ ਤੁਹਾਨੂੰ। ਫਿਰ ਉਹ ਨਾ ਉਹ ਫਿਰ ਸਲਵਾਰ ਦੇ ਪਹੁੰਚੇ ਵੀ ਕਢਵਾਉਂਦੇ ਆ। ਮਤਲਬ ਇੰਬਰੋਇਡਰੀ। ਕਰਾਂਦੇ ਆ। ਤੇ ਬਹੁਤ ਅੱਛੇ ਲੱਗਦੇ ਆ ਪਲਾਜ਼ੋ ਤੇ, ਸਲਵਾਰ ਤੇ। ਹਾਂਜੀ, ਬਹੁਤ ਗਰੇੇਸ ਆਉਂਦੀ ਹੈ।
ਹਮ- ਹਮ ਅੱਜ ਕੱਲ੍ਹ ਬਹੁਤ ਟ੍ਰੈਂਡਿੰ ਹੀ ਚੱਲਦੇ ਪਏ ਨੇ ਨਾ।
ਹਾਂਜੀ- ਹਾਂਜੀ। ਹਾਂਜੀ -ਹਾਂਜੀ ਬਹੁਤ ਟ੍ਰੈਂਡ ਚੱਲਦਾ ਪਏ ਸਲਵਾਰਾਂ ਤੇ ਪਲਾਜ਼ੋ ਤੇ ਬਹੁਤ ਅੱਜ। ਕ ਮਤਲਬ ਫੈਸ਼ਨ ਹੋ ਗਿਆ ਇੰਬਰੋਇਡਰੀ ਦਾ।
ਕੀ ਪੰਜਾਬ ਤੋਂ ਹੀ ਸਟਾਰਟ ਹੋ ਜਾਂਦੇ ਪੰਜਾਬ ਵਿੱਚ ਹੀ ਹੈਗਾ।
ਹਾਂਜੀ- ਹਾਂਜੀ- ਹਾਂਜੀ ਇੱਥੇ ਹੀ ਹੈਗਾ ਜ਼ਿਆਦਾ ਕਰੇਜ਼ ਪੰਜਾਬ 'ਚ।
ਤੇ ਫੇਰ ਤੁਸੀਂ ਚੁੰਨੀ ਦੇ ਵੀ ਵਰਕ ਨਾਲ ਕਰਕੇ ਦਿੰਦੇ ਹੋ ਮਤਲਬ। ਕਰਵਾਈਏ ਤਾਂ। ਕੇ ਖਾਲੀ ਬੋਟਮ ਤੇ ਕੁੜਤੇ ਤੇ।
ਨਹੀਂ ਜੇ ਚੁੰਨੀ ਤੇ ਵੀ ਕੋਈ ਕਹਿੰਦਾ ਉਹਦੇ ਤੇ ਵੀ ਕਰਦੀ ਦਾ। ਹਾਂਜੀ- ਹਾਂਜੀ। ਮੈਂ ਕਰ ਦਿੰਦੀ ਹਾਂ, ਹਾਂਜੀ- ਹਾਂਜੀ।
ਅੱਛਾ ਜੀ ਚਲੋ, ਇਹ ਤੇ ਬਹੁਤ ਅੱਛੀ ਗੱਲ ਹੋ ਗਈ ਹੈ। ਤੁਹਾਡੇ ਕੋਲ ਪਤਾ ਲੱਗ ਗਿਆ ਤੁਸੀਂ ਆਪ ਕਰ ਦਿੰਦੇ ਹੋ। ਹੁਣ ਕੁਛ ਪਸੰਦ ਆਇਆ ਅਸੀਂ ਤੁਹਾਨੂੰ ਫੋਟੋਆਂ ਭੇਜ ਕੇ ਪੁਛ ਤੇ ਲਾਂਗੇ ਨਾ।
ਹਾਂਜੀ -ਹਾਂਜੀ ਕੋਈ ਨਹੀਂ ਪੁੱਛ ਸਕਦੇ ਹੋ ਤੁਸੀਂ।
ਹਾਂਜੀ, ਤੁਸੀਂ ਮੈਨੂੰ ਕੁਛ ਆਪਣੀ ਸਨੈਪ ਵਗੈਰਾ ਭੇਜਣਾ ਵਟਸਐਪ ਕਰਨਾ। ਮੈਂ ਦੇਖ ਦੇਖਾਂਗੀ ਕੁੱਛ ਸਮਝ ਲੱਗਾ। ਫੇਰ ਮੈਂ ਤੁਹਾਡੇ ਕੋਲ ਹੀ ਕਰਵਾ ਲਵਗੀ ਹਨਾ। ਹਾਂਜੀ। ਤੇ ਮੈ ਤੁਸੀਂ ਉਹ ਸ਼ੋਪ ਸ਼ਪ ਵਾਲੇ ਦੀ ਨਾ। ਤੇ ਸ਼ੋਪ ਵਾਲੇ ਦੀ ਵੀ ਮੈਨੂੰ ਭੇਜਣਾ। ਕਿਸ ਸਾਈਡ ਹੈਗੀ ਮਤਲਬ ਉਹ
ਹਾਂਜੀ, ਕੋਈ ਨੀ, ਮੈਂ ਤੁਹਾਨੂੰ ਸ਼ੇਅਰ ਕਰਾਂਗੀ ਉਹਦੇ ਨਾਲ ਮਤਲਬ ਆਪਣੇ ਤੋਂ ਸ਼ੇਅਰ ਕਰਾਂਗੀ ਤੁਹਾਨੂੰ। ਤੇ ਤੁਸੀਂ ਦੇਖਣਾ ਬਹੁਤ ਅੱਛੇ ਹੁੰਦੇ ਨੇ ਦਿੱਲੀ ਤੋਂ ਲੋਕ ਇੱਥੋਂ ਕੱਪੜੇ ਲੈਣ ਆਉਂਦੇ ਹੋ ਕੁਲਗੋਰੀ ਦੀ ਹੱਟੀ ਤੋਂ।
। ਆਨਲਾਈਨ ਸ਼ੋਪਿੰਗ ਕਰਦੇ ਨੇ ਔਰ ਬਹੁਤ ਸੈਟਸਫਾਈਢ ਆ ਹੁਣ ਬਹੁਤ ਸੈਟਸਫਾੲਈਢ ਬਹੁਤ। ਖੁਦ ਵੀਡੀਓ ਆਉਂਦੀ ਹੈ ਕਿ ਬਈ ਅਸੀਂ ਬਹੁਤ ਸੈਟਿਸਫਾਈ ਹਾਂ ਮਤਲਬ ਓਨਲਾਈਨ। ਗਾਉਂਦੇ ਆ ਬਹੁਤ ਅੱਛਾ। ਕੱਪੜਾ ਬਹੁਤ ਅੱਛਾ ਹੁੰਦਾ। ਬਹੁਤ
ਅੱਛਾ ਜੋ ਮਤਲਬ ਅਸੀਂ ਮੰਗਾਈਏ ਸੇਮ ਉਹੀ ਚੀਜ਼ ਮਿਲੇਗੀ ਨਾ। ਕੁਛ ਕਰ ਤੇ ਨਹੀਂ ਜਾਏਗੇ ਵਿੱਚ
ਨਹੀਂ -ਨਹੀਂ ਸੇਮ ਉਹੀਓ ਚੀਜ਼ ਹੁੰਦੀ ਹੈ। ਮੈਨੂੰ ਵੀ ਪਹਿਲੇ ਇਹੀਓ ਡਾਊਟ ਹੁੰਦਾ ਸੀ ਕਿ ਬਈ ਮਤਲਬ ਦਿਖਾਉਦੇ ਕੁਛ ਨੇ। ਭੇਜਦੇ ਕੁਛ ਨੇ। ਹਨਾ ਏਦਾਂ ਹੁੰਦਾ ਹੈ ਡਾਊਟ। ਤੇ ਫਿਰ
ਔਨਲਾਈਨ ਹੀ ਕੈਸ਼ ਔਨ ਡਿਲੀਵਰੀ।
ਹਾਂ। ਪੇਮੈਂਟ, ਪੇਮੈਂਟ ਔਨਲਾਈਨ ਹੀ ਕਰਦੇ ਆ ਜੇ ਆਪਾਂ ਕੁਛ ਮੇਸ਼ੋ ਵਗੈਰਾ ਤੋਂ ਮੰਗਵਾਉਂਦੇ ਹਾਂ ਨਾ ਉਹ ਤਾਂ ਕੈਸ਼ ਹੋਣ ਲੈ ਲੈਂਦੇ ਨੇ।
ਹਾਂਜੀ।
ਅਤੇ ਜਿਹੜਾ ਆਪਾਂ ਇਹ ਗੋਰੀ ਦੀ ਹੱਟੀ ਤੋਂ ਮੰਗਵਾਉਦੇ ਹਾਂ ਨਾ ਇਹ ਮਤਲਬ ਉਹਦੇ ਤੋਂ ਹੀ ਕਰਵਾਉਂਦੇ ਆ। ਪੇਟੀਐੱਮ ਵਗੈਰਾ ਤੋਂ ਹੀ ਔਨਲਾਈਨ ਹੀ।
ਅੱਛਾ ਅੱਛਾ, ਤੇ ਮਤਲਬ ਜਿਵੇਂ ਪੀਸ ਅਸੀਂ ਮੰਗਵਾਏ ਨੇ। ਪਹੁੰਚ ਜਾਣ ਉਸ ਤੋਂ ਬਾਅਦ ਹੀ ਪਹਿਲੇ ਸਾਨੂੰ ਪੇਮੈਂਟ ਕਰਨੀ ਪਏਗੀ।
ਹਾਂਜੀ, ਓ ਜਿਵੇਂ ਸਿਲੈਕਟ ਕਰ ਲਵਾਂਗੇ ਆਪਾਂ ਕਿ ਬਈ ਹੈ ਸੂਟ ਲੈਂਦਾ ਫਿਰ ਉਹ ਵਟਸਐਪ ਤੇ ਉਹਨਾ ਨੂੰ ਦੱਸਾਂਗੇ ਫੇਰ ਉਹ ਮਤਲਬ ਦੱਸਣਗੇ ਕਿ ਇਥ ਭੇ ਅ ਪੇਮੈਂਟ ਕਰਦੋ ਫਿਰ ਉਹ ਤੁਹਾਡਾ ਡਿਸਪੈਚ ਕਰ ਦੇਣਗੇ ਤੁਹਾਡਾ।
ਅੱਛਾ ਅੱਛਾ, ਨੀ ਤੀ ਕਈ ਵਾਰੀ ਕਹਿੰਦੇ ਨਾ ਕੋਈ ਨੀ ਜਿਵੇਂ ਤੁਹਾਨੂੰ ਮਿਲ ਜਾਏ ਤੁਹਾਡਾ ਔਡਰ ਉਸ ਤੋਂ ਬਾਅਦ ਤੁਸੀਂ ਸਾਨੂੰ ਚਾਹੇ ਓਨਲਾਈਨ ਪੇਮੈਂਟ ਕਰ ਦੇਣਾ ਮੈਂ ਇਹ ਸਭ ਪੁੱਛ ਰਹੀ ਸੀ।
ਹਾਂਜੀ ਹਾਂਜੀ, ਨਹੀਂ ਨਹੀਂ ਐਸਾ ਕੁਛ ਨਹੀਂੀ ਹੈਗਾ ਪਹਿਲੇ ਵੀ ਕਰ ਦਿਉ ਮੈਂ ਤਾਂ ਪਹਿਲੇ ਈ ਕਰ ਦਿੰਦੀ ਆ ਮਤਲਬ ਜਿਵੇਂ ਹੋਇਆ ਫਿਰ ਉਹ ਕਹਿੰਗੇ ਪੇਮੈਂਟ ਚੀਜ਼ ਐ ਫਿਰ ਔਨਲਾਈਨ ਕਰਦੀ ਤੇ ਫਿਰ ਆ ਜਾਂਦਾ ਘਰ।
ਅੱਛਾ, ਅੱਛਾ ਹੂੰ, ਚਲੋ ਵਧੀਆ ਤੇ ਹਨਾ ਤੇ ਹੁਣ ਜੇ ਤੁਸੀਂ ਵੈਸੇ ਵੈਸੇ ਆਫਲਾਈਨ ਮਤਲਬ ਤੁਸੀਂ ਓਨਲਾਈਨ ਮੰਗਉਂਦੇ ਹੋ ਫਿਰ ਹੋ ਕਿਹੜੀ ਵੈਬਸਾਈਟ ਤੋਂ ਮੰਗਾਂਦੇ ਓ ਕੁੱਛ ਹੈ ਆਈ ਡੀਆਂ।
ਹਾਂਜੀ, ਜੇ ਜੇ ਅਸੀਂ ਮੰਗਵਾਈਏ। ਤੇ ਮੀਸ਼ੋ ਤੋਂ ਮੰਗਾਂਦੇ ਆ ਜਾਂ ਉੱਥੋਂ ਮੰਗਾਂਦੇ ਆ ਐਮਾਜ਼ੋਨ ਤੋਂ ਕੁਛ ਮੰਗਾਂਦੇ ਆ। ਐਮਾਜ਼ੋਨ ਤੋਂ ਹਾਂਜੀ।
ਅੱਛਾ, ਤੇ ਮੀਸ਼ੋ ਦੇ ਮਤਲਬ ਮੈਂ ਤੇ ਟਰਾਈ ਕੀਤਾ ਸੀ ਉੱਥੇ ਫੈਬਰਿਕ ਅੱਛਾ ਨਹੀਂ ਹੈਗਾ ਪਰ।
ਹਾਂਜੀ, ਹੋਰ ਕੋਈ ਚੀਜ਼ ਲੈਂਦੇ ਹੋ ਨਾ ਜੈਸੇ ਮੈਂ ਕੱਪੜੇ ਤੇ ਨਹੀਂ ਮੰਗਵਾਏ ਉੱਥੋਂ ਮੈਂ ਸਿਰਫ਼ ਕੱਪੜੇ ਇੱਕ ਵਾਰੀ ਮੰਗਵਾਇਆ ਸੀ ਬੇਟੇ ਦਾ ਲਈ ਮੈਂ ਜਿਹੜਾ ਮੰਗਾਇਆ ਸੀ। ਪਰ ਮੈਨੂੰ ਅੱਛਾ ਨਹੀਂ ਲੱਗਿਆ ਉਹ ਮੀਸ਼ੋ ਤੋਂ।
ਹਾਂਜੀ, ਉਹਦੀ ਨਾ ਕੁਆਲਿਟੀ ਥੋੜ੍ਹੀ ਹਲਕੀ ਏ।
ਜੀ ਕਵਾਲਿਟੀ। ਹਲਕੀ ਸੀ ਜੋ ਦੇਖਿਆ ਨਾ ਉਵੇਂ ਦਾ ਨਹੀਂ ਸੀ, ਮਤਲਬ ਕੁਛ ਹੋਰ ਬਹੁਤ ਹਲਕੀ ਹਲਕਾ ਜਾ ਸੀਂ ਬੇਕਾਰ ਜਿਹਾ, ਮੈਨੂੰ ਨਹੀਂ ਪਸੰਦ ਹੋਇਆ।
ਹਾਂਜੀ-ਹਾਂਜੀ, ਫੈਬਰਿਕ ਅੱਛਾ ਨਹੀਂ ਏ ਨਾ ਕਿਉਂਕਿ ਲਿਖਿਆ ਕੁਛ ਕੁਛ ਹੋਰ ਹੁੰਦਾ, ਦਿਖਾਂਦੇ ਵੀ ਬੜਾ ਅੱਛਾ ਨੇ ਪਰ ਦਿੰਦੇ ਕੁਛ ਹੋਰ
ਪਰ ਦੇਂਦੇ ਕੁਛ ਹੋਰ ਐ, ਹਾਂਜੀ-ਹਾਂਜੀ, ਇਹ ਤੇ ਚੀਜ਼ ਹੈਗੀ ਏ ਮੀਸ਼ੋ ਚ ਇਹ ਚੀਜ਼ ਹੈਗੀ ਏ।
ਹਾਂ, ਇਹ ਸੋਚ ਕੇ ਕਿ ਥੋੜ੍ਹਾ ਉਹ ਲੱਗਦਾ ਨਹੀਂ ਯਾਰ ਬਈ ਅਸੀਂ ਚੀਜ਼ ਵੀ ਮੰਗਾਣੀ ਅੱਛੀ ਨਾ ਆਏ ਫਿਰ ਕੀ ਫਾਇਦਾ।
ਹਾਂਜੀ-ਹਾਂਜੀ।
ਉੱਥੇ ਜਿਆਦਾਤਰ ਹਾਂ ਕੋਟਨ ਬਲੈਂਡ ਕਪ ਕੱਪੜਾ ਜਿਆਦਾ ਮਿਲਦਾ ਮੀਸ਼ੋ ਤੇ ਨਾ, ਹਾਂ। ਉਥੇ ਜ਼ਿਆਦਾਤਰ ਕੱਪੜੇ ਇਹੋ ਜਿਹੇ ਹੁੰਦੇ ਨੇ ਕੋਟਨ ਬਲੈਂਡ ਦੇ ਈ।
ਹਾਂਜੀ, ਮੈਂ ਤੇ ਆ ਨਿੱਕਾ ਮੋਟਾ ਕੋਈ ਸਮਾਨ ਮੰਗਾਲਾ ਉਹ ਉਹ ਵੀ ਮੈਨੂੰ ਕੁਛ ਖ਼ਾਸ ਨੀ ਲੱਗਦਾ ਹੈਗਾ। ਤੇ ਐਮਾਜ਼ੋਨ ਤੋਂ ਮੰਗਵਾਇਆ ਇੱਕ ਦੋ ਦੂਸਰੀਆਂ ਚੀਜ਼ਾਂ ਵਗੈਰਾ ਮਸਾਜਰ ਵਗੈਰਾ ਮੰਗਵਾਏ ਸੀ।
ਅੱਛਾ।
ਕੁਛ ਬੱਚਿਆਂ ਦਾ ਘਰ ਘੂਰ ਇਹਦੇ ਚਾਚੂ ਨੇ ਕੀਤਾ ਸੀ ਐਮਾਜ਼ੋਨ ਤੋਂ, ਹਾਂ ਟੋਏ ਵਗੈਰਾ, ਹਾਂਜੀ। ਜੀ ਹਾਂਜੀ।
ਹਾਂ, ਹਾਂਜੀ ਐਕਟੀਵਿਟੀ ਚੀਜ਼ਾਂ ਅੱਛੀ ਸਾਰੀ ਕਾਫੀ ਸਾਰੀ ਹੁੰਦੀ ਉੱਧਰ ਨਾ।
ਹਾਂਜੀ-ਹਾਂਜੀ, ਔਨਲਾਈਨ ਤੇ ਕੁਛ ਮਤਲਬ ਕੁਛ ਅੱਛਾ ਵੀ ਏ। ਕੁਛ ਨੀ ਵੀ ਕਈ ਚੀਜ਼ਾਂ ਅੱਛੀਆਂ ਵੀ ਮਿਲਦੀਆਂ ਔਨਲਾਈਨ। ਹਾਂਜੀ।
ਟਾਈਮੇ ਹਰ ਕੋਈ ਆਪਣਾ ਟਾਈਮ ਬਚਾਣ ਵਾਸਤੇ ਔਨਲਾਈਨ ਹੀ ਔਡਰ ਕਰਦਾ ਹੈ ਬਈ। ਮਾਰਕੀਟ ਜਾਵਾਂਗੇ, ਸਾਡਾ ਟਾਈਮ ਵੇਸਟ ਹੋਏਗਾ ਕਿਉ ਨਾ ਆਪਾਂ ਔਨਲਾਈਨ, ਬੁੱਕ ਕਰੀਏ।
ਹਾਂਜੀ-ਹਾਂਜੀ।
ਔਨਲਾਈਨ ਤੇ ਜ਼ਿਆਦਾ ਪ੍ਰੈਫਰ ਕਰਦੇ ਨੇ ਲੋਕੀ ਔਨਲਾਈਨ ਤੇ ਕਾਫੀ ਉਹੀ ਨਾ ਹੋਰ। ਹੋਰ ਜੀ, ਕੋਈ ਨਹੀਂ ਤੁਸੀਂ ਵੀ ਉਹ
ਤੁਸੀਂ ਮੈਨੂੰ, ਅੱਛੀ ਅਡਵਾਈਸ ਦਿੱਤੀ ਏ, ਮੈਂ ਹੁਣ ਜਰੂਰ ਫੋਮ ਮਤਲਬ ਸ ਮੈਂ ਵੀ ਉੱਥੇ ਹੀ ਮੰਗਾਵਾਂਗੀ, ਤੁਸੀਂ ਮੈਨੂੰ ਇੱਕ ਵਾਰੀ ਫੋਟੋ ਵਗੈਰਾ, ਜ਼ਰੂਰ ਤੁਸੀਂ ਪਾ ਦੇਣਾ।
ਹਾਂਜੀ-ਹਾਂਜੀ-ਹਾਂਜੀ ਮੈਂ ਕੋਈ ਨਹੀਂ, ਤੁਹਾਨੂੰ ਪਾ ਦਾਂਗੀ
ਹਾਂਜੀ, ਤੁਸੀਂ ਆਪਣਾ ਵੀ, ਸਾਰਾ ਕੁਛ ਦੱਸ ਦੇਣਾ ਨਾ ਮੈਨੂੰ ਤੇ ਕੁਛ ਪਸੰਦ ਆਇਆ ਤੁਹਾਨੂੰ ਵੀ, ਫਿਰ ਕਹਿ ਦਾਂਗੀ।
ਹਾਂਜੀ-ਹਾਂਜੀ।
ਫੇਰ ਤੁਸੀਂ ਮਤਲਬ ਡਿਲੀਵਰੀ ਮਤਲਬ ਔਡਰ ਮਤਲਬ ਭਿਜਵਾ ਦੋਗੇ ਨਾ, ਤੁਸੀਂ ਕੋਈ ਇਸ਼ੂ ਤੇ ਨਹੀਂ ਹੋਏਗਾ।
ਨਹੀਂ ਨਹੀਂ ਕੋਰੀਅਰ ਕਰਾ ਦਿੰਨੇ ਹਾਂ ਆਪਾਂ, ਸੂਟ ਪਹਿਲੇ ਕਿਸੀ ਬਠਿੰਡੇ ਤੋਂ ਕਿਸੀ ਦਾ ਕੱਢਿਆ ਸੀ, ਉਹ ਮੈਂ ਕੋਰੀਅਰ ਕਰਾ ਤਾ ਸੀ। ਹੁ ਹੁ ਹਾਂਜੀ--ਹਾਂਜੀ ਕੋਈ ਗੱਲ ਨਹੀਂ।
ਫਿਰ ਵਗੈਰਾ ਲੇਟ ਹੋ ਜਾਂਦੇ, ਨਾ ਫਿਰ ਕੋਈ ਦਿੱਕਤ ਤੇ ਨਹੀਂ।
ਨਹੀਂ-ਨਹੀਂ ਦਿੱਕਤ ਨਹੀਂ ਏ, ਮਿਲ ਜਾਂਦਾ ਲੇਟ ਚਾਹੇ ਹੋ ਜਾਏ, ਇੱਕ ਅੱਧਾ ਦਿਨ ਬਟ ਮਿਲ ਜਾਂਦੇ ਏ, ਐਸੀ ਕੋਈ ਦਿ ਹਾਂਜੀ ਠੀਕ ਹੈ, ਓਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਓਕੇ। ਓਕੇ, ਬਾਏ।
ਦੇਈ ਚਾਹ।